ਸਤਿ ਸ੍ਰੀ ਅਕਾਲ ਜੀ।
ਜੀ ਹੋਰ ਜੀ ਕਿੱਦਾਂ ਆਪ ਜੀ?
ਜੀ ਵਧੀਆ ਜੀ ਤੁਸੀਂ ਸੁਣਾਓ ਆਪਣੇ?
ਹਾਂਜੀ ਹਾਂਜੀ ਵਧੀਆ ਜੀ ਵਧੀਆ
ਸਭ ਠੀਕ ਐ
ਹਾਂਜੀ ਹਾਂਜੀ ਸਭ ਵਧੀਆ ਜੀ
ਹ ਹੋਰ ਕੀ ਕਰ ਰਹੇ ਹੋ ਤੁਸੀਂ?
ਮੈਂ ਬਸ ਹੁਣ ਥੋੜ੍ਹਾ ਫੀਵਰ ਹੋਇਆ ਤਾਂ ਸੀ ਵਾਇਰਲ ਹੋਇਆ ਪਰ ਅੱਜ ਕੱਲ੍ਹ ਮੇਰੀ ਤਬੀਅਤ ਠੀਕ ਨਹੀਂ ਸੀ।
ਅੱਛਾ।
ਹਾਂਜੀ ਉਹ ਅੱਜ ਕੱਲ੍ਹ ਦੇਖੋ ਨਾ ਪੋਲਿਊਸ਼ਨ ਬਹੁਤ ਜ਼ਿਆਦਾ ਹੋਇਆ ਦਾ।
ਸਹੀ ਗੱਲ ਕਹੀ ਬਿਲਕੁਲ।
ਹਾਂਜੀ ਉਹ ਪ੍ਰਦੂਸ਼ਣ ਕਰਕੇ ਜਿਵੇਂ ਨਾ ਸਾਡੇ ਏਰੀਆ ਵਿੱਚ ਦੇਖੋ ਫੈਕਟਰੀ ਬਹੁਤ ਜ਼ਿਆਦਾ ਹੈਗੀਆਂ ਹਨ
ਉਹ ਕਰਕੇ ਉਹ ਧੂੰਆਂ ਵਗੈਰਾ ਹੁੰਦਾ ਹੈ ਨਾ ਹਾਂਜੀ।
ਸਹੀ ਗੱਲ ਐ। ਕਿਉਂਕਿ ਤੁਹਾਨੂੰ ਪਤਾ ਈ ਐ ਇਹ ਜ ਫੈਕਟਰੀਆਂ ਵਗੈਰਾ ਚ ਤੁਹਾਨੂੰ ਪਤਾ ਹੈ ਜੇ ਆਪਾਂ ਵਾਹਨ ਜ਼ਿਆਦਾ ਬਹੁਤ ਹੁੰਦੇ ਕਿਉਂਕਿ ਹਰ ਘਰ ਦੇ ਵਿੱਚ ਅੱਜ ਕੱਲ ਸਭ ਕੁ ਸਕੂਟਰੀਆਂ ਨੇ ਕਾਰਾਂ ਨੇ ਉਹਨਾਂ ਕਰਕੇ ਬਹੁਤ ਪ੍ਰਦੂਸ਼ਣ ਵੱਧੀ ਜਾਂਦਾ ਏ ਦਿਨ ਬ ਦਿਨ ਧੂੰਆ ਕਰਕੇ ਜਿਹੜੀ ਹਵਾ ਦੇ ਵਿੱਚ ਮਿਲਦਾ ਹੈ, ਤੇ ਉਹ ਪ੍ਰਦੂਸ਼ਿਤ ਹੀ ਹੁੰਦਾ ਸਾਰਾ
ਬਿਲਕੁਲ- ਬਿਲਕੁਲ, ਏ ਸਭ ਤੋਂ ਬਹੁਤ, ਗਹਿਰੀ ਸਮੱਸਿਆ ਬਣ ਗਈ ਸਾਡੀ ਦੇਸ਼ ਦੀ ਨਾ, ਮਤਲਬ ਕਿ ਹਰ ਇੱਕ ਚੀਜ਼ ਦੂਸ਼ਿਤ ਹੋ ਦੀ ਹੈ ਸਾਡੀ, ਹਰ ਇੱਕ ਚੀਜ਼ ਚਾਹੇ ਉਹ ਜਲ ਹੈਗਾ, ਚਾਹੇ ਉਹ ਵਾਯੂ ਦੇਖੋ ਅੱਜ ਕੱਲ੍ਹ ਸ਼ੋਰ ਵੀ ਬਹੁਤ ਜ਼ਿਆਦਾ ਆਉਂਦਾ ਬਾਈਕਾਂ ਦਾ, ਅੱਜ ਕੱਲ੍ਹ ਦੇਖੋ ਬੰਦਿਆਂ ਨੇ ਸਰੰਸਰ ਉਤਾਰੇ ਹੁੰਦੇ ਨੇ ਆਪਣੇ ਬਾਈਕਾਂ ਤੋਂ, ਉਂਝ ਵੀ ਕਿੱਥੇ ਪ੍ਰੋ ਪ੍ਰੋਗਰਾਮ ਵਗੈਰਾ ਹੋਏ ਤੇ, ਉਹਨਾਂ ਨੇ ਸਪੀਕਰ ਵਗੈਰਾ, ਮਤਲਬ ਕਿ ਮੰਗਵਾਉਂਦੇ ਨੇ ਉਹਦਾ ਬੇਸ ਵਗੈਰਾ ਦਾ ਕੇ ਮਤਲਬ ਆਪ ਤਾਂ ਉਹ ਇੰਜੋਏ ਕਰਦੇ ਨੇ, ਪਰ ਦੇਖੋ ਨਾ ਮੁਹੱਲੇ ਵਾਲਿਆਂ ਨੂੰ ਤਾਂ ਦਿੱਕਤ ਹੁੰਦੀ ਹੈ।
ਹੁੰਦੀ ਹੈ, ਨਾਲ ਦੇ ਜਿਹੜੇ ਰਹਿੰਦੇ ਹੈ ਬਿਲਕੁਲ
ਹਾਂਜੀ, ਬੱਚੇ ਛੋਟੇ ਹੁੰਦੇ ਨੇ ਉਹਨਾਂ ਨੂੰ ਸੌਣ ਵਿੱਚ ਦਿੱਕਤ ਹੁੰਦੀ ਹੈ, ਦਿੱਕਤ ਰਾਤ ਦਾ ਹੁੰਦਾ ਹੈ। ਡੀ ਜੇ ਨਾਈਟ ਵਗੈਰਾ ਤੇ ਅਗਰ ਘਰ ਵਿੱਚ ਕੋਈ ਪੇਸ਼ੈਂਟ ਹੈਗਾ, ਉਹਨਾਂ ਨੂੰ ਵੀ ਦਿੱਕਤ ਹੁੰਦੀ ਹੈ, ਦੇਖੋ ਇੱਕਦਮ ਸ਼ੋਰ ਸ਼ਰਾਬਾ ਹੋਣਾ ਤੇ ਉਹ ਦਿੱਕਤ ਦਿੰਦਾ ਨਾ ਉਹਨਾਂ ਨੂੰ ਜਿਵੇਂ ਹਾਰਟ ਅਟੈਕ ਦੀ ਦਿੱਕਤ ਹੈਗੀ ਹੈ, ਮੇਰੇ ਪਾਪਾ ਨੂੰ ਤੇ ਉਹ ਤਾਂ ਜ਼ਿਆਦਾ ਦਿੱਕਤ ਹੁੰਦੀ, ਅਗਰ ਕੋਈ ਇੱਦਾਂ ਦਾ ਪ੍ਰੋਗਰਾਮ ਹੋ ਜੇ ਸਾਡੇ ਮਹੱਲੇ ਗਲੀ ਵਿੱਚ ਹਾਂਜੀ, ਵੈਸੇ ਸਾਨੂੰ ਬੰਦ ਕਰਾਉਣਾ ਚਾਹੀਦਾ, ਹਾਂਜੀ
ਸਹੀ ਗੱਲ ਮੇਰੇ ਤੋਂ ਖੁੱਦ ਮਤਲਬ, ਮੈਨੂੰ ਅਸਥਮਾ, ਅਸਥਮਾ ਕਰਕੇ ਮੈਨੂੰ ਇੰਨਾ ਜ਼ਿਆਦਾ ਪ੍ਰਦੂਸ਼ਣ ਨੂੰ, ਮੈਂ ਕਿਵੇਂ ਦੱਸਾਂ ਬਹੁਤ ਬੁਰਾ ਹਾਲ ਹੋ ਜਾਂਦਾ ਏ ਅੱਜ ਕੱਲ ਤਾਂ ਪਾਣੀ ਦੇ ਵਿੱਚ ਵੀ ਕਿੰਨਾ ਹੈ, ਹਵਾ 'ਚ ਲੈ ਲਓ, ਮਿੱਟੀ ਦੇ ਕੰਨ ਵਿੱਚ ਲੈ ਲਓ ਇਹ ਪ੍ਰਦੂਸ਼ਣ ਵਧੀ ਜਾਂਦਾ ਦਿਨ ਦਾ, ਜੀ ਬਿਲਕੁਲ ਕਿਉਂਕਿ ਇਹ ਸਮੱਸਿਆ ਨਾ, ਅ ਕਾਫੀ ਸਮੇਂ ਤੋਂ ਚੱਲ ਰਹੀ ਹੈ, ਇਹ ਅੱਜ ਧੋਨੀ ਸ਼ੁਰੂ, ਕਾਫ਼ੀ ਟਾਈਮ ਤੋਂ ਹੋ ਗਈ ਹੈ। ਇੱਕ ਸਮੱਸਿਆ ਹੀ ਬਣ ਕੇ ਰਹਿ ਗਈ ਬਹੁਤ ਵੱਡੀ ਵਾਲੀ ਉਹ ਵਾਲੀ, ਤੇ ਫੈਕਟਰੀਆਂ ਦੇ ਜਿਹੜੇ ਹੁਣ ਆਪਾਂ ਵਾਹਨ ਲੈ ਲਓ, ਤੇ ਉਹਦੇ 'ਚ ਵੀ ਧੂੰਆ ਜਿਹੜਾ, ਜਿਹੜਾ ਨ ਨਿਕਲਦਾ, ਉਹ ਵੀ ਹਵਾ ਦੇ ਵਿੱਚ ਮਿਲ ਕੇ ਪ੍ਰਦੂਸ਼ਿਤ ਕਰੀ ਜਾਂਦਾ ਆਪਾਂ ਨੂੰ, ਆਪਣੇ ਵਾਤਾਵਰਨ ਨੂੰ ਸਾਰਾ ਖਰਾਬ ਕਰ ਚੁੱਕਿਆ
ਹਾਂ, ਦੇਖੋ ਉਹੀ, ਉਹਦੇ ਵਿੱਚ ਹੀ ਅਸੀਂ ਸਾਹ ਲੈਂਦੇ ਹਾਂ ਉਹ ਸਾਹ ਦੇਖੋ ਸਾਡੇ ਉਹ ਕਣ-ਕਣ ਦੂਸ਼ਿਤ ਹੋਇਆ, ਦਾ ਉਹ ਸਾਹ ਲੈ ਰਿਹਾ ਉਹ ਵੀ ਸਾਨੂੰ ਦਿੱਕਤ ਦੇ ਰਿਹਾ, ਉਹ ਅੰਦਰ ਜਾ ਰਿਹਾ, ਸਾਡੇ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਰਿਹਾ
ਸਹੀ ਗੱਲ ਆ, ਬਿਲਕੁਲ
ਠੀਕ ਹੈ, ਉੰਝ ਚਲੋ ਕੁਛ ਤੇ, ਗਲਤ ਚੀਜ਼ਾਂ ਯੂਜ ਕਰਦੇ ਜਿਵੇਂ ਸਿਗਰਟ ਵਗੈਰਾ ਕਰ, ਡ੍ਰਿੰਕ ਕਰਦੇ ਨੇ ਮਤਲਬ ਕਿ ਉਹ ਸਮੋਕਿੰਗ ਕਰਦੇ ਨੇ ਉਹਨਾਂ ਨੂੰ ਤਾਂ ਦਿੱਕਤ ਦਿੰਦੇ ਨੇ ਫੇਫੜਿਆਂ ਨੂੰ ਧੂੰਏ ਚਲੋ ਠੀਕ ਉਹਨਾਂ ਦੀ ਮੰਨਦੇ ਆ ਅੱਜ ਕੱਲ੍ਹ ਦੇਖੋ ਕਰ ਖਾਨਿਆਂ ਦੇ ਧੂੰਏ ਵੀ ਇੰਨੇ ਗੰਦੇ ਹੈਗੇ ਨਾ, ਉਹ ਉਹਨਾ ਦੇ ਵਿੱਚੋਂ ਨਿਕਲਣ ਵਾਲਾ ਤੇਜਾਬ ਵਾਲਾ ਗੰਦਾ ਪਾਣੀ ਉਹ ਵੀ ਬਹੁਤ, ਮਤਲਬ ਕਿ ਇਫੈਕਟ ਕਰਦਾ ਵਾ, ਹਾਂਜੀ -ਹਾਂਜੀ, ਕਿਉਂਕਿ ਉਹ ਦੇਖੋ, ਹਵਾ ਨਾਲ ਸਾਰਾ ਮਿਲ ਰਿਹਾ, ਉਹ ਜੋ ਪਾਣੀ ਨਿਕਲ ਰਿਹਾ, ਉਹ ਪਾਣੀ ਨਾਲ ਮਿਲ ਰਿਹਾ। ਜਿੱਥੇ ਦੇਖੋ ਗੰਦ ਇਕੱਠਾ ਹੁੰਦਾ, ਉੱਥੇ ਦੀ ਹਵਾ ਦੇਖੋ ਕਿੰਨੀ ਪ੍ਰਦੂਸ਼ਣ, ਕੀਤੀ ਹੁੰਦੀ ਵਧੀਆ ਉਹਨਾਂ ਨੇ ਥੈਲੀਆਂ ਅੱਜ ਕੱਲ੍ਹ ਦੇਖੋ ਕਿੰਨਾ ਯੂਜ ਕਰਦੇ ਨੇ ਪਲਾਸਟਿਕ ਬੈਗ ਕਿੰਨਾ ਸਖ਼ਤ ਮਨਾਂ ਹੈਗਾ ਵੀ ਸਾਨੂੰ ਪਲਾਸਟਿਕ ਪਲਾਸਟਿਕ ਬੈਗ ਯੂਜ ਨਹੀ ਕਰਨਾ ਚਾਹੀਦਾ, ਫਿਰ ਵੀ ਦੇਖੋ ਤਾਂ ਮੰਨਦੀ ਹੈ, ਉਹ ਯੂਜ ਕਰਦੀ ਵੀ ਹੈ ਉਹ ਦੇਖੋ ਗਾਵਾਂ ਉਹੀ ਖਾਂਦੀਆਂ ਹਨ, ਉਹਨਾਂ ਨੂੰ ਵਿਚਾਰੀਆਂ ਨੂੰ ਖਾਣ ਵਾਸਤੇ ਨਹੀਂ ਮਿਲਦਾ ਕੁਛ।
ਸਈ ਗੱਲ ਐ। ਹੁਣ ਤੁਸੀਂ ਦਰਿਆ ਲੈ ਲਓ, ਝੀਲਾ ਲੈ ਲੋ ਬਿਲਕੁਲ ਦਰਿਆ ਲੈ ਲਓ ਝੀਲਾ ਲੈ ਲਓ ਉੱਥੇ ਵੀ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ, ਪਸੂ ਪੰਛੀ ਸਭ ਰਹਿੰਦੇ ਆ ਉੱਥੇ ਉੱਥੇ ਵੀ ਗੰਦ ਗੰਦ ਪੋ ਗੰਦ ਪੈਂਦਾ ਤੇ ਪਾਣੀ ਤੇ ਪ੍ਰਦੂਸ਼ਿਤ ਵਧੀ ਜਾਦਾ ਦਿਨ ਬ ਦਿਨ- ਉਦੇ ਨਾਲ ਆਪਣੇ ਪੂਰੇ ਦੇਸ਼ ਦੇ ਵਿੱਚ ਬਿਮਾਰੀਆਂ ਵਧੀ ਜਾਂਦੀ ਐ ਜੇੜੀ ਬਿਮਾਰੀਆਂ ਦਾ ਹਾਂ ਫੈਲਦੀ ਐ ਬਿਲਕੁਲ ਜਿੰਨਾਂ ਦਾ ਪਤਾ ਈ ਨਈ ਆਪਾਂ ਨੂੰ।
ਹਾਂਜੀ ਦੇਖੋ ਸਾਡੇ ਐਈਓ ਕਿਨੇ ਸਾਲ ਪਹਿਲੇ ਸਾਡੇ ਬਜ਼ੁਰਗਾਂ ਦੇ ਟਾਈਮ- ਤੇ ਓ ਦਿੱਕਤ ਹੈ ਈ ਨੀ ਸੀ ਨਾਮ ਈ ਨਈ ਸੁਣਿਆ ਹੁੰਦਾ ਸੀ ਉਹਨਾਂ ਨੇ- ਵੀ ਐ ਹਾਰਟ ਅਟੈਕ ਦੀ ਵੀ ਦਿੱ ਕਤ ਹੈ। ਕੋਈ ਅਸਥਮਾ ਸਾਹ ਦੀ ਦਿੱਕਤ ਹੈ। ਜਾਂ ਬੀ ਪੀ ਥਾਇਰਇਡ ਕੁਛ ਨੀ ਹੁੰਦਾ ਸੀ ਉਸ ਟਾਈਮ ਤੇ ਤਾਂ ਪਤਾ ਈ ਨਈ ਸੀ, ਅੱਜ ਕੱਲ ਦੇਖੋ ਕਿੰਨੀ ਬਿਮਾਰੀਆਂ ਨਿਕਲ ਆਈਆਂ ਐਹ ਸ ਪ੍ਰਦੂਸ਼ਣ ਕਰਕੇ ਦੇਖੋ ਹਰ ਇਕ ਚੀਜ ਸਾਡੀ- ਹਾਂਜੀ ਦੂਸ਼ਿਤ ਹੈ। ਅਸੀ ਖੁਦ ਆਪਣੀ ਚੀਜ ਦਾ ਧਿਆਨ ਨੀ ਰੱਖਦੇ। ਹਾਂਜੀ
ਖ ਲਗਾਓ ਕਹਿੰਦੇ ਰੁੱਖ ਕੱਟਦੇ ਆਪਾਂ, ਆਪਾਂ ਕੈਨੇ ਆ ਰੁੱਖ ਲਗਾਓ ਵਿੱਚੇ ਆਪਾਂ ਨੂੰ ਐਡੀ ਐਡੀ ਵੱਡੀ ਬਿਮਾਰੀ ਆਈ ਸੀ ਜਦੋਂ ਤੇ ਆਪਾਂ ਨੂੰ ਉਦੋਂ ਆਕਸੀਜਨ ਦੀ ਕਿੰਨੀ ਜ਼ਰੂਰਤ ਪਈ ਸੀ ਕਿਨੇ ਔਖੇ ਹੋ ਗਏ ਸੀ ਸਾਰੇ ਹਾਂ ਥਾਂ-ਥਾਂ ਤੇ ਜਾ ਕੇ ਡਾਕ ਟਰਾ ਕੋਲ ਵੀ ਘਾਟਾ ਘਾਟਾ ਪੈ ਗਿਆ ਸੀ ਤੇ ਓਨਾਂ ਕਰਕੇ ਹੁਣ ਤਾਂ ਈ ਕਹਿਦੇ ਆ ਨਾ ਰੁੱਖ ਖ ਲਗਾਓ ਜੇ ਰੁੱਖ ਆਪਾਂ ਕਟਾ ਕੱਟ ਰਏ ਨੇ ਥਾਂ ਥਾਂ ਤੇ
ਅਮੀਰ ਬੰਦੇ ਹੈਗੇ ਓ ਦੇਖੋ ਆਪਣੇ ਲਗਜ਼ਰੀ ਮਕਾਨ ਬਣਾਣ ਦੇ ਚ
ਬਿਲਕੁਲ ਸਈ ਗੱਲ ਐ
ਰੁੱਖਾਂ ਹੀ ਯੂਸਜ਼ ਹੁੰਦੀ ਐ। ਕੜਾਂ ਦਾ ਅਜ ਕਲ ਕਮ ਦੇਖੋ ਕਿਨਾ 'ਚ ਉਹੀ ਲੱਕੜ ਕੱਟ ਕੇ ਦੇਖੋ ਉਈ ਆਪਣੇ ਘਰ ਸਜਾ ਰੇ ਓ ਤੁਸੀਂ ਐ ਦੇਖੋ ਤੁਹਾਨੂੰ ਬਾਅਦ ਚ
ਸਜਾ ਰਏ ਬਿਲਕੁਲ ਦਿੱਕਤ ਹੁੰਦੀ ਐ ਸਈ ਗੱਲ ਐ ਬ
ਆਕਸੀਜਨ ਹਰ ਇਕ ਬੁੰਦੇ ਨੂੰ ਕਮ ਸੇ ਕਮ ਮਤਲਬ ਦੋ ਤਿੰਨ ਪੌਦੇ ਵ੍ਰਸ਼ ਲਗਾਣੇ ਚਾਈਦੇ ਨੇ ਵੱਡੇ ਤੋਂ ਵੱਡੇ ਦੇ ਖੋ ਉਹ ਸਾਨੂੰ ਦੇਖੋ ਬਹੁਤ ਆਕਸੀਜਨ ਦਿਦੇ ਨੇ ਹਾਂਜੀ ਨਿਮ ਲਾਓ, ਅੰਬ ਲਾਓ ਕੁਛ ਵੀ ਕੋਈ ਫਰੂਟ ਲਗਾਓ
ਘਰ ਦੇ ਵਿੱਚ ਆਲੇ ਦੁਆਲੇ ਸਭ ਨਾਂ ਦੇ ਓ ਆਸ ਪੜੋਸੀਆਂ ਨੂੰ ਸਾਰਿਆਂ ਨੂੰ ਦੱਸੋ ਕਿ ਤੁਸੀ ਇਹ ਚੀਜ ਵਧਾਓ ਜੇ ਚੀਜ ਦਾ ਵਾਧਾ ਹੈ। ਆਪਾਂ ਨੂੰ ਜਾ ਕੇ, ਆਪਾਂ ਨੂੰ ਆਗੇ ਹੋਰ ਮਤਲਬ ਚੀਜਾ ਚ ਬਚਾਏਗਾ ਐ ਆਪਾਂ ਨੂੰ- ਹੁਣ ਜਨਤਕ ਜੇੜੀ ਆਵਾਜਾਈ ਐ। ਉਦੀ ਲੈ ਲਓ ਤੁਸੀਂ ਆਵਾਜਾਈ ਦੇ ਕਰਕੇ ਪ੍ਰਦੂਸ਼ਣ ਘੱਟ, ਘੱਟ, ਘੱਟ ਕਰਨ ਦੀ ਬਜਾਏ ਵੱਧਦਾ ਜਾਂਦਾ ਐ ਦਿਨ ਬਦ ਦਿਨ ਕਿਉਂਕਿ, ਕਿਉਂਕਿ ਦੁਨੀਆਂ ਹੁਣ ਏਹੋ ਜਿਹੀ ਕੁਛ ਹੁੰਦੀ ਹੈ ਨੀ ਕਿਸੇ ਦੀ
ਹੂੰ ਸਾਨੂੰ ਬਸ ਐ ਸ਼ੁਰੂਆਤ ਸਾਨੂੰ ਖੁਦ ਤੋਂ ਹੀ ਕਰਨੀ ਪਏਗੀ। ਘੱਟ ਤੋਂ ਘੱਟ ਸਾਨੂੰ ਆਪਣੇ ਵਾਹਨਾਂ ਦਾ ਯੂਜ ਕਰਨਾ ਪਏਗਾ ਜਿਵੇ ਜੋ ਸਾਡੇ ਗੱਡੀਆਂ ਹੈਗੀਆਂ ਜ ਦੇਖੋ ਅੱਜ ਕੱਲ੍ਹ ਬੰਦੇ ਨੇ ਅ ਥੋੜ੍ਹੀ ਦੂਰ ਹੀ ਜਾਣਾ ਪੈਂਦਾ ਤਾਂ ਵੀ ਦੇਖੋ ਘਰੋ ਗੱਡੀ ਨਿਕਲਦੀ ਐ। ਠੀਕ ਐ ਤਾਂ ਜਾਂਦੇ ਨੇ, ਦੇਖੋ ਜਿੱਥੇ ਆਪਾਂ ਪੈਦਲ ਜਾ ਸਕਦੇ ਆ ਉਥੇ ਸਾਨੂੰ ਪੈਦਲ ਜਾਣਾ। ਚਾਈਦਾ ਸਾਈਕਲ ਤੇ ਜਾਣਾ ਚਾਈਦਾ ਸਾਡੀ ਐਕਸਰਸਾਈਜ਼ ਹੁੰਦੀ ਐ ਸਾਨੂੰ ਰੋਗ ਨੀ ਲੱਗਦੇ ਬਿਲਕੁਲ ਬਿਲ ਕੁਲ ਸਾਨੂੰ ਬਿਲਕੁਲ ਕੋਈ ਰੋਗ ਨੀ ਲੱਗਦੇ ਪੈਦਲ ਚੱਲਣ ਵਾਲੇ ਕਿਸੇ
ਬਿਲਕੁਲ ਬਿਲਕੁਲ
ਸਾਡੀ ਦੇਖੋ ਐਸਸੇ ਹੋਰ ਦੇਖੋ ਸਾਡਾ ਸਰੀਰ ਇਨਾ ਮਤਲਬ ਕਿ ਅਛਾ ਬਾਈਕਾਂ ਤੇ ਬੈਣ ਨਾਲ ਕੀ ਐ ਬਸ ਇੱਥੋਂ ਤੱਕ ਜਾਣਾ ਐ ਕੋਈ ਚੀਜ ਲੈ ਕੇ ਆ ਜਾਂਦੇ ਨੇ ਮਤਲਬ ਕਿ ਇਹੀ ਸਾਨੂੰ ਪੈਦਲ ਚੱਲਣਾ ਚਾਈਦਾ ਐ
ਠੀਕ ਐ ਨਾ ਬਹੁਤ ਅਛਾ ਸਾਡੇ ਸਰੀਰ ਵਾਸਤੇ ਸਾਨੂੰ ਇਕ ਕਿਸਮ ਨਾਲ ਐਕਸਰਸਾਈਜ਼। ਹੋ ਜਂਦੀ ਏ ਸਾਡੀ, ਤੇ ਹੋਰ ਸਾਨੂੰ ਜਾਂਚ ਕਰਾਣੀ ਚਾਈਦੀ ਏ ਅਪਨੀ ਗੱਡੀਆਂ ਦੀ, ਪ੍ਰਦੂਸ਼ਣ ਦੀ। ਗੱਡੀਆਂ ਚ ਜੋ ਪ੍ਰਦੂਸ਼ਣ ਦੀ ਜਾਂਚ ਓਂਦੀ ਐ, ਟਾਈਮ ਤੂ ਟਾਈਮ, ਹੂੰ।
ਜਿੰਨਾ ਅਪਾਂ ਹਰਾ-ਪਰਾ ਰੱਖਾਂਗੇ ਆਪਾਂ ਆਵਦੇ ਵਾਤਾਵਰਨ ਨੂੰ, ਉਨਾ ਈ ਅਪਣਾ ਪਵਿੱਖ ਉਜਵਲ ਹੋਏਗਾ। ਉਨਾ ਵਦਿਆ ਹੋਏਗਾ ਆਵ ਦੇ ਬੱਚੇ ਬੱਚੇ ਵੀ ਸੁਰੱਕਸ਼ਇਤ ਐ, ਕੈਨਦੇ ਬੱਚੇ ਹਰ ਜਗ੍ਹਾ ਤੋਂ ਸਾਫ਼ ਮਤਲਬ ਸਾਫ਼ ਫੇਰ ਓਵੀ ਓਨਾਂ ਨੂੰ ਕੋਈ ਟੈਂਨਸ਼ਨ ਨਈ, ਨਾ ਓਨਾਂ ਨੂੰ ਬਮਾਰੀਆਂ ਤੋਂ ਬ ਓਨਾ ਦਾ ਬਚਾ ਹੁੰਦਾ ਰਹੇਗਾ ਅਪਾਂ ਨੂੰ ਨਾਲ ਇਸ ਚੀਜ਼ ਦੀ ਹੈ ਜਿੰਨਾ ਪ੍ਰਦੂਸ਼ਣ ਨੂੰ ਆਪ ਅਪਾਂ ਰੋਕਾਂਗੇ, ਅਪਾਂ ਸਾਰੇਆਂ ਨੂੰ ਸਾਂਝੇ ਓ ਕੇ ਇੱਕ ਜਿਮੇਵਾਰੀ ਲੈਨੀ ਪਏਗੀ ਤਾਂ ਈ ਅਪਾਂ, ਦੇਖੋ ਇੱਕ ਇਕ ਬੰਦੇ ਦੇ ਕੈਨ ਨਾਲ, ਕੁੱਛ ਨੀ ਹੁੰਦਾ
ਸ਼ੁਰੂਆਤ ਸਾਨੂੰ ਦੇਖੋ ਖੁਦ ਤੋ ਹੀ ਕਰਨੀ ਪਏਗੀ ਜੀ, ਹਾਂਜੀ ਅਸੀ ਖੁਦ ਕਰਾਂਗੇ ਦੇਖੋ ਖੋਂ ਦੇਖੀ ਸਾਡੇ ਬੱਚੇ ਕਰਨਗੇ, ਅਗੋਂ ਹੋਰ ਵੀ ਬੋਤ- ਤ ਬੰਦੇ ਦੇਖ ਕੇ ਹੀ ਕਰਦੇ ਆ। ਕੋਈ ਅਪ ਖੁਦ ਮਤਲਬ ਕਿ ਕਿਸੇ ਨੂੰ ਕੈ ਦੋ, ਓ ਬੁਰਾ ਮੰਨ ਜਾਂਦੇ ਆ ਹਨਾ ਵੀ ਤੁਸੀ ਐਵੇਂ ਨਾ ਕਰੋ ਸਾਨੂੰ ਖੁਦ ਤੋਂ ਕਰਨਾ ਚੀਦੈ, ਤੇ ਦੇਖੋ ਬਾਕੀ ਜਨੇ ਖੁਦ ਆਪੇ ਕਰਨਗੇ ਵੀ ਹਾਂਜੀ ਓ ਐਸ ਕਾਮ ਲਈ ਚੰਗੇ ਕਮ ਕਰ ਰਏ ਨੇ, ਤੇ ਸਾਨੂੰ ਵੀ ਕਰਨਾ ਚਾਈਦੈ, ਹਾਂਜੀ।
ਬਿਲਕੁਲ ਨਾਲੇ ਅਪਨਾ-ਅਪਨਾ ਸਰੀਰ ਵੀ ਸੇਹਤਮੰਦ ਰਏ। ਜੀਵਨ ਜਦੋਂ ਅਪਨਾ ਜੀਵਨ ਐ, ਓਵੀ ਆਪਾਂ ਵਦਿਆ ਗੁਜ਼ਾਰਾਂਗੇ ਕਿੰਨਾ ਵਦਿਆ ਲੱਗ ਗੇਗਾ ਅਪਾਂ ਨੂੰ, ਕਿਯੋਂਕਿ‌ ਅਪਾਂ ਹਰ ਚੀਜ਼ ਤੇ ਰੋਕ ਲਾਵਾਂਗੇ, ਹੂੰ।
ਜੀ ਹਾਂਜੀ, ਅਸੀ ਛੁੱਟੀਆਂ ਵਿਚ ਦੇਖੋ ਬਾਰ ਜਾਨੇ ਆ ਕਿਦਰ ਘੁੰਮਨ-ਫਿਰਨ ਜਾਂਨੇ ਆ ਦੇਖੋ ਆੱਜ ਜ ਕਾੱਲ ਦਾ ਮੌਸਮ ਦੇਖੋ ਅੰਬਾਂ ਦਾ ਵੀ ਐ ਹੋਰ ਵੀ ਬੋਤ ਫਲ-ਫਰੂਟ ਹੈਗੇ ਨੇ, ਤੇ ਜਿਵੇ ਓਦੇ ਜਿਵੇ ਗਿਟਕਾਂ ਵਗੈਰਾ ਬੀਜ ਬਚ ਚ ਜਾਂਦੇ ਆ, ਸਾਨੂੰ ਓ ਲੇਜਾਣੇ ਚਾਈਦੇ ਨਾਲ ਜਿਵੇਂ ਥਾਂ-ਥਾਂ ਤੇ ਅਪਾਂ ਟ੍ਰਰੇਨ ਚ ਜਾ ਰਏ ਆ, ਕਿਸੀ ਵੀ ਚੀਸ ਜਾ ਰਏ ਆ ਜਿੱਥੇ ਤਾਂ ਸਾਨ ਦਿਖ ਰੇਐ ਵੀ ਐਤੇ ਮਿੱਟੀ ਹੈਗੀ ਏ। ਸਾਨੂੰ ਓਦਰ ਸਿੱਟ, ਸਿੱਟ ਦੇਣੇ ਚਾਈਦੇ ਨੇ ਬੀਜ ਵਗੈਰਾ
ਹਾਂਜੀ।
ਦਰਖ਼ਤ ਬਨ ਜਾਂਦੇ ਨੇ ਆਪੇ ਪਾਨੀ, ਹਵਾ ਓਨਾਂ ਨੂੰ ਆਪੇ ਮਿਲਦੀ ਰੈਂਦੀ ਐ। ਦੇਖੋ ਏਦਾਂ ਵੀ ਹੋ ਸਕਦੈ, ਹਨਾ। ਇਕ ਤੇ ਹੋਣਾ ਖੁੱਦ ਲਗਾਣਾ ਚਲੋ ਓ ਤੇ ਸਾਡੇ ਆਲੇ- ਦੁਆਲੇ ਅਸੀਂ ਲਗਾ ਸਗਨੇ ਆ
ਏ ਚੀਜਾ ਦਾ ਕੁਦਰਤੀ ਐ, ਰੱਬ ਬਾਰਿਸ਼ ਦਿੰਦੈ ਬਰਸਾਤ ਹੁੰਦੀ ਐ ਇਨੀ ਵਦਿਆ, ਹੋ ਓ ਆਪੇ ਈ ਓਨਾਂ ਨੂੰ, ਓ ਆਪੇ ਈ ਓਨਾਂ ਨੂੰ ਹਰ ਚੀਜ਼ ਦਿੰਦੈ। ਓ ਜਦੋਂ ਆਪਾਂ ਕਰਦੇ ਆ ਨਾ ਕੋਸ਼ਿਸ਼, ਹਾਂ ਅਪਾਂ ਕੋ ਆਪਣੀ ਕੋਸ਼ਿਸ਼, ਬੱਸ ਇਂਦੇ ਚ ਸਿਰਫ਼ ਅਪਣੀ ਕੋਸ਼ਿਸ਼ ਚਾਈਦੀ ਐ।
ਬਿਲਕੁਲ-ਬਿਲਕੁਲ, ਸਾਡੀ ਮਿੱਟੀ ਵੀ ਦੇਖੋ ਕਿੰਨੀ ਮਤਲਬ ਕਿ ਪ੍ਰਦੂਸ਼ਿਤ ਹੋਈ ਦੀ ਐ, ਓ ਵੀ ਮਤਲਬ ਕਿ ਉਪਜਾਊ ਨਈ ਹੈ, ਓ ਵੀ ਸਭ ਐਨਾ ਕਾਰਕੇ ਈ, ਦੇਖੋ ਓਹੀ ਕਿਸੇ ਕਿਸਾਨ ਨਈ, ਅ ਕਾਰ ਪਾ ਰੇਆ ਅਯੋ ਦੇਖੋ ਓ ਨਾਲੇਆਂ ਦਾ ਪਾਨੀ ਉਸੀ ਸਾਈਡ ਜਾ ਰੇਆ, ਓਨੂੰ ਅਛਾ ਪਾਨੀ ਨਈ ਮਿਲ ਲੇਆ, ਹਨਾ।
ਸਈ ਗਾੱਲ ਐ, ਫੇਰ ਤਾਈ ਓਈ ਚੀਜਾ ਤੇ ਫੇਰ ਕੈਂਦੇ ਅਪਾਂ ਅਪਨੇ ਖਾਨਾ ਜੜਾ ਅਪਾਂ ਖਾਨੇ-ਪੀਨੇ ਆ, ਓ ਵਦਿਆ ਨੀ ਐ, ਕਯੋਂ ਨੀ ਐ। ਓਹੀ ਇਸ ਏਹੀ ਕਾਰਨ ਐ ਨਾ, ਜੇ ਪ੍ਰਦੂਸ਼ਿਤ ਹੁੰਦਾ ਜਾ ਰੇ ਹੈ ਹਰ ਜਗ੍ਹਾ ਤੇ ਜਦੋਂ ਅਪਾਂ ਓਨੂੰ ਸ਼ੁਰਕਛਿਤ ਨਈ ਰੱਖ ਸਕਦੇ, ਤਾਂ ਈ ਅਪਨੀਆਂ ਚੀਜਾ ਆ ਰੇਆਂ ਅੱਗੇ ਸਾਮਨੇ।
ਹਾਂਜੀ-ਹਾਂਜੀ।
ਪਲਾਸਟਿਕ ਪੈਲਾਂ ਤੁਸੀ ਦੇਖੇਐ, ਕਈ ਲੋਕ ਲੰਗਰ ਲਗਾਨਦੇ ਐ ਬਾਰ ਕਿੰਨਾ ਲੰਗਰ ਲਗਾਦੇ ਐ। ਲੰਗਰ ਦੇ ਵਿਚ ਆਪਾਂ ਉਹ ਚੀਜਾ ਨੂੰ ਐਵੇਂ ਫੇਕ ਦਿੰਦੇ ਨੇ ਐਵੇਂ ਫਿਕਰ ਓ ਪ੍ਰਦੂਸ਼ਿਤ ਹੋ ਉਹ ਜਗਹਾ ਕੀ ਹੋ ਜਾਂਦੀ ਹੈ, ਉਹਨਾਂ ਨੂੰ ਸਾੜ ਦਿੰਦੇ ਨੇ ਜਦੋਂ ਕੱਠਾ ਕਰਦੇ ਆ। ਆਪਾਂ ਕਰਦੇ ਆ, ਆਪਾਂ ਕਿਨੂੰ ਉਹ ਕਹਿੰਦੇ ਹੁਣ ਆਪਾਂ ਸੀਐਲ ਦੀਆਂ ਜੇ ਆਪਾਂ ਉਹੀ ਚੀਜ਼ਾਂ ਕਰੀਏ। ਸੇਵਾ ਈ ਐ ਇੱਕ ਤਰਾਂ ਦੀ। ਜੇ ਤੁਸੀ ਸੇਵਾ ਵੀ ਕਰ ਰਹੇ ਓ। ਤੇ ਨਾਲੇ ਤੁਹਾਡੇ ਕੋਲੋਂ ਓ ਵੀ ਹੋ, ਰਿਹਾਐ ਕੀ ਤੁਸੀਂ ਇੱਦਾਂ ਆਪਣਾ ਜੋ ਵੀ ਕਰ ਰੇ ਓ ਖਾਣਾ-ਪੀਣਾ ਵੀ ਕਰ ਰਹੇ ਔ ਵਧੀਆ।